ਹਲੋ ਹਲੋ
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਹਾਂਜੀ-ਹਾਂਜੀ। ਵਧਿਆ ਤੁਸੀਂ ਦੱਸੋ ਬਸ ਕੁਛ ਨੀ ਬੈਠੇ ਸੀਗੇ ਗੈਸਟ ਆਨ ਵਾਲੇ ਅੱਜ ਹਾਂ ਫ ਜਲਦੀ ਹੋ ਗਏ ਸੀ ਗੈਸਟ ਨੇ ਆਣਾ ਸੀ ਅੱਜ ਘਰ ਤੇ ਹਾਂ ਮੇਰੀ ਮਲਬ ਭੂਆ ਦੀ ਕੁੜੀ ਹੈ ਨਾ ਉਹ ਪਹਿਲੀ ਵਾਰੀ ਆ ਰਹੇ ਨੇ ਘਰ ਵਿਆਹ ਤੋਂ ਬਾਅਦ। ਨਹੀਂ ਸੋਚਰੀ ਆ ਕੀ ਬਣਾਵ ਆ ਕੁਛ ਸਮਝ ਹੀ ਨੀ ਆ ਰਿਹਾ ਦੱਸੋ ਤੁਸੀਂ ਕੋਈ ਰੈਸਪੀ ਵਗੈਰਾ। ਵਧੀਆ।
ਕੁਛ ਵੀ ਬਣਾ ਲੋ ਦਹੀਂ ਪੱਲੇ ਬਣਾ ਲੋ ਕੁਛ ਵੀ ਬਣਾ ਲ ਲੋ ਨੂਡਲਸ ਬਣਾ ਲ ਲੋ ਜੋ ਖਾਂਦੇ ਹੈ
ਹਾਂ। ਦੇਖ
ਹੈਲੋ।
ਕ ਹਾਂ ਦਿੱਕਤ ਚ ਪਤਾ ਕੀ ਬਣਾਉਣ ਇਸ ਤੋਂ ਕੋਈ ਦਿੱਕਤ ਨੀ ਬਣਾਉਣ ਦਿੱਕਤ ਹੈੈਨੂੰ ਆਉਂਦੀ
ਮੈਂ ਨੂੰ ਆ ਵੀ ਕੇ ਨਾ ਕੁੱਝ ਨਾ ਇਸ ਸ਼ੱਕ।
ਹਾਂਜੀ -ਹਾਂਜੀ -ਹਾਂਜੀ। ਹਾਂਜੀ -ਹਾਂਜੀ ਆਵਾਜ਼ ਨੀ ਆ ਰਹੀ।
ਤੇ ਤੁਸੀਂ ਤੁਛ ਦੱਸੋ ਬਣਾਉਣਾ ਹੀ ਨੀਆਉਂਦਾ। ਅੇ ਪਤਾ ਹੋਏ ਇਜੀ਼ ਚੀਜ਼ ਜਲਦੀ ਬੰਨਨ ਵਾਲੀ ਵੲ ਏ। ਹਾਂ ਹਾਂਜੀ।
ਸਾਡੇ ਮੇਰੇ ਤਾਂ ਮਦਰ ਇੱਧਰ ਬਣਾਉਂਦੇ ਆ ਜਿਵੇਂ ਦੀ ਪੱਲੇ ਬਣਾ ਲਏ ਮਦਰ ਮੇਰੇ ਬਣਾਉਂਦੇ ਆ ਜਿਵੇਂ ਦਹੀਂ ਪੱਲੇ ਬਣਾ ਲਏ। ਅਸੀਂ ਨੂਡਲਸ ਬਣਾ ਲੈਂਨੇ ਹਾਂ ਘਰ ਵੜਾ ਪਾਓ ਬਣਾ ਲੋ ਆਲੂ ਬੁਇਲ ਕਰਕੇ।
ਅੱਛਾ ਆਂਦਾ ਤੁਹਾਨੂੰ ਬਣਾਉਣੇ ਹੋ ਬੜਾ ਪਾਓ?
ਹਾਂਜੀ ਆਲੂ ਨੂੰ ਤੜਕਾ ਲਗਾ ਆਲੂ ਨੂੰ ਆਲੂ ਬੋਇਲ ਕਰਕੇ ਉਹਨੂੰ ਤੜਕਾ ਲਗਾ ਲਓ।
ਕਿਉ ਮੈ ਆ ਪਹਿਲੇ ਬਆਇਲ ਕਰਨੇ ਹੁੰਂਦੇ ਨੇ? ਅੱਛਾ ਵੀ ਹਾਂਜੀ-ਹਾਂਜੀ ਸੁਣ ਰਹੀ ਹਾਂ ਮੈਂ ਕਿਆ ਚ ਪਹਿਲਾਂ ਬਆਇਲ ਕਰਕੇ ਨੂੰ ਤੜਕਾ ਲਗਾਾਨਣਾ ਉਸ ਤੋਂ ਬਾਅਦ
ਹਾਂਜੀ। ਬਸ ਉਹਨੂੰ ਥੋੜ੍ਹਾ ਜਿਹਾ ਤੜਕਾ ਲਗਾ ਕੇ ਥੋੜੇ ਗਰਮ ਰਹਿੰਦੇ ਠੰਡੇ ਹੋਣ ਤੱਕ ਉਹਨਾਂ ਨੂੰ ਤਲ ਲੋ ਆਪਣਾ ਬੇਸਣ ਘੋਲ ਕੇ ਕੁਛ ਵੀ ਕਰਕੇ ਨਾ। ਥੋੜਾ ਜਿ ਇਨੋ ਪਾ ਲੋ ਥੋੜਾ ਜਿਹਾ ਹੋ ਜਾਂਦੇ ਫਲੱਫੀ ਜੋ। ਉੱਪਰ ਬਸ ਫਿਰ ਪਾਓ ਵਿੱਚ ਚਟਨੀ ਲਗਾਓ ਤੇ ਆਪਣਾ ਟਿਕਿ ਰੱਖੋ ਤੇ
ਅੱਛਾ ਕਿਵੇ ਸਾਨੂੰ ਹੋਰ ਬਣਾਉਣੇ ਆ।
ਹਾਂਜੀ-ਹਾਂਜੀ ਵੇਅਸਨ ਦੇ ਕੋਲ ਚੀ। ਹੈਲੋ।
ਹ ਤੇ ਉਹ।
ਹਾਂਜੀ ਜਿਵੇਂ ਆਪਾਂ ਪਕੌੜੇ ਤਲਦੇ ਹੁੰਦੇ ਆ ਬੇਸਣ ਦੇ ਘੋਲ ਚ।
ਮਤਲਬ ਹਲਦੀ ਪਾਲੀ ਨਮਕ ਜਵੈਨ ਹੋ ਗਿਆ ਮਤਲਬ ਸਮਾਨ ਪਾਉਣਾ ਹਨਾ ਬੇਸਿਕ ਮਸਾਲੇ ਹੋ ਗਏ। ਤੇ ਕਿੰਨੀ ਦੇਰ ਰੱਖਣਾ ਫੇਰਰਾ ਕੋਲ ਨੂੰ?
ਬਸ ਥੋੜ੍ਹੀ ਦੇਰ ਹੀ ਨਾਲ-ਨਾਲ ਘੋਲੋ ਤੁਸੀਂ। ਥੋੜਾ ਜਿਹਾ ਵੀਚ ਇਨੋ ਪਾਲੋ ਥੋੜੇ ਆਲੂ ਫਲਫੀ ਜੇ ਹੋ ਜਾਂਦੇ ਨਾ। ਇਨੋ ਨਾਲ ਹਲਕਾ ਜਿਹਾ ਇਨੋ ਪਾ ਕੇ।
ਅੱਛਾ ਤੇ ਜਿਵੇਂ ਟਿਪ ਕਰਕੇਓਨੂੰ ਤੇ ਬਸ ਉਹਨੂੰ ਮਤਲਬ ਉਹ ਸ਼ੇਪ ਦੇ ਕੇ।
ਹਾਂ ਸਪੂਨ ਨਾਲ ਤੇਲ 'ਚ ਪਾਈ ਜਾਓ ਬੇਸਨ 'ਚ ਘੋਲ ਕੇ ਨਾ ਜਿਵੇਂ।
ਅੱਛਾ-ਅੱਛਾ, ਹਾਂ ਫਲਫੀ ਹੋ ਜਾਂ ਫੁੱਲ ਜਾਂਦੇ ਨੇ ਨਾ ਇ। ਖਾਉਣ ਤੋਂ ਬਾਅਦ, ਤੇ ਨਾਲ। ਨੂਡਲ। ਮੈਂ ਬਣਾ ਲੈਂਦੀ ਹਾਂ ਇੱਕ ਤੁਸੀਂ ਉਹ ਦੱਸਦੇ ਪਏ ਸੀ ਕਹਿੰਦੇ ਨਹੀਂ। ਭਲਾ ਉਹ ਕਿਵੇਂ ਬਣਦੇ ਨੇ, ਉਹਦੇ ਵਾਸਤੇ ਤਾਂ ਮੈਨੂੰ ਲਗਦਾ ਦਾਲ ਚਾਹੀਦੀ ਹੁੰਦੀ ਹੈ, ਹਾਂ। ਤੇ ਦਾਲ ਕਿਹੜੀ ਹੁੰਦੀ ਏ ਉਹਦੇ ਵਾਸਤੇ।
ਉਹ ਯੈਲੋ ਵਾਲੀ ਦਾਲ ਹੁੰਦੀ ਹੈ, ਉਹ ਸਪੈਸ਼ਲ ਹੁੰਦੀ ਹੈ ਭੱਲਿਆਂ ਵਾਲੀ ਨਾ।
ਅੱਛਾ। ਅੱਛਾ ਠੀਕ ਹੈ, ਮੈਂ ਫੇਰ ਕਦੀ ਬਣਾ ਲਵਾਂਗੀ ਮੈਨੂੰ ਦੱਸੋ ਰੈਸਪੀ ਉਹਦੀ ਕਿਹੋ ਜਿਹੀ।
ਹਾਂਜੀ ਉਹ ਰਾਤੀ ਡਿਪ ਕਰਕੇ ਰੱਖ ਲਓ ਨਾ ਪਾਣੀ ਵਿੱਚ ਦਾਲ।
ਅੱਛਾ ਤੇ ਕਿੰਨੀ ਕੁ ਦਾਲ ਸੇਵਾ, ਇੱਕ ਕੋਲੀ ਬਹੁਤ ਹੈ।
ਹਾਂਜੀ ਇੱਕ ਹੋਲੀ ਬੋਹੱਤ ਹੈ।
ਹਾਂ ਠੀਕ।
ਉਹਦੇ 'ਚ ਹੀ ਬਹੁਤ ਬਣ ਜਾਂਦੇ ਆ, ਬਸ ਫਿਰ ਉਹਨੂੰ ਪੀਸ ਲਓ ਸਵੇਰੇ। ਥੋੜ੍ਹੀ ਦੇਰ ਬੈਟਰ ਰੱਖ ਦੋ, ਫਿਰ ਉਹਨੂੰ ਤਲ ਲਓ, ਨਮਕ ਹਲਕਾ ਜਿਹਾ ਪਾ ਕੇ ਨਾ। ਤੇ ਫੇਰ ਉਹਨੂੰ ਉਹ ਤੇਲ 'ਚ ਤਲ ਲੋੋ, ਜਿਵੇਂ- ਜਿਵੇਂ ਉਹਦੀ ਸ਼ੇਪ ਬਣਾਉਣੀ ਹੈ। ਗੋਲ ਖਾਂਦਾ, ਕੋਈ ਕਿਵੇਂ ਖਾਂਦਾ ਹੈ। ਹਾਂਜੀ- ਹਾਂਜੀ, ਮੈਨੂੰ ਵੀ ਨੀ ਆਉਂਦਾ ਸੀ। ਪਹਿਲਾਾਂ ਕੁਛ ਮੈਂ ਵੀ ਆਪਣੇ ਮਦਰ ਇਨ ਲੋ।
ਅੱਛਾ, ਆਹ ਦੇਖੋ ਵੱਡੀਆਂ ਨੂੰ ਜਿਆਦਾ ਪਤਾ ਹੁੰਦਾ ਉਹ ਨੇ। ਐਕਸਪੀਰੀਅੰਸ ਹੁੰਦਾ ਬਣਾ- ਬਣਾ ਕੇ।
ਹਾਂਜੀ -ਹਾਂਜੀ, ਵਿਆਹ ਤੋਂ ਪਹਿਲਾਂ ਤਾਂ ਆਪਾਂ ਕਿਹੜਾ ਕੁਛ ਬਣਾਉਂਦੇ ਸੀ, ਬਾਅਦ 'ਚ ਸੀ।
ਬਿਲਕੁਲ, ਹਲੇ ਪੜ੍ਹਾਈਆਂ 'ਚ ਲੱਗੇ ਰਹਿੰਦੇ ਸੀ, ਫੇਰ ਮਾਵਾਂ ਕਹਿੰਦੀਆਂ ਬ।
ਹਾਂ, ਆਰਾਮ ਕਰੋ, ਉਹ ਹੁਣ ਬੱਚਿਆਂ ਦਾ ਹਾਲ ਹੈ। ਪਰ ਬੱਚਿਆਂ ਨੂੰ ਥੋੜ੍ਹਾ ਬਹੁਤ ਆਉਣਾ ਚਾਹੀਦਾ।
ਹਾਂ ਬਿਲਕੁਲ ਸਹੀ, ਜੋ ਅਸੀ ਉਹਨੂੰ ਵੇਖਦੇ ਨਾ ਉਹ ਸੋਚ ਰਹਿੰਦਾ ਥੋੜਾ ਬਹੁਤ।
ਥੋੜਾ, ਹਾਂਜੀ ਉਹੀ ਨਾ ਕਿਸੇ ਤੇ ਡਿਪੈਂਡ ਨਹੀਂ ਹੋਣਾ ਪੈਂਦਾ। ਇਹ ਹੁੰਦਾ ਚਲੋ ਥੋੜਾ ਬਹੁਤ ਆਪਣੇ ਜੋਗਾ ਹੋਇਆ, ਕਰ ਲਿਆ ਜਿੰਨਾ ਵੀ ਆਉਂਦਾ। ਬੱਚਾ ਭੁੱਖਾ ਤਾਂ ਨੀ ਰਹੇਗਾ ਨਾ।
ਬਿਲਕੁਲ ਸਹੀ ਕਹਿ ਰਹੇ ਹੋ, ਨਾਲੇ ਅੱਜ ਕੱਲ ਦੇਖੋ, ਅਹ। ਸਭ ਦੇਖੋ, ਬਾਹਰ ਜਾਣ ਦੇ ਬੱਚੇ ਨੇ ਹਨਾ।
ਹਾਂਜੀ- ਹਾਂਜੀ, ਉਹ ਬਾਹਰ ਜਾ ਕੇ ਤੇ ਆਪਣੇ ਆਪ ਹੀ ਕਰਨਾ ਪੈਂਦਾ।
ਮਤਲਬ ਰੋਟੀ। ਮਤਲਬ ਰੋਟੀ ਪਾਣੀ, ਆਪਣੀ ਜੋ ਵੀ ਹੋਜੇ, ਇੰਨਾ ਕ ਤਾ। ਆਉਣਾ ਹੀ ਚਾਹੀਦਾ ਹਰ ਇੱਕ ਬੱਚੇ ਨੂੰ।
ਹਾਂਜੀ, ਉਹ ਬਾਹਰ। ਤਾਂ ਸਾਰਾ ਕੁਛ ਆਪ ਹੀ ਕਰਨਾ ਪੈਂਦਾ ਹੈ, ਕਿਹੜਾ ਇੱਥੇ ਕਿਸੇ ਨੇ ਦੇਣਾ। ਲੇਟ ਆਵੋ, ਜਲਦੀ ਆਓ ਆਪ ਹੀ ਕਰਨਾ ਪੈਣਾ।
ਦੋਨਾਂ ਨੂੰ, ਸਿਖਾਉਣਾ ਚਾਹੀਦਾ, ਠੀਕ ਹੈ।
ਹਾਂਜੀ-ਹਾਂਜੀ। ਉਹੀ ਨਾ, ਲੜਕੇਆਂ ਨੂੰ ਵੀ ਸਾਰੇ ਕੰਮ ਆਉਣੇ ਚਾਹੀਦੇ ਲੜਕੀਆਂ ਦੇ ਨਾਲ-ਨਾਲ।
ਹ ਕੁਛ
ਬਾਹਰ ਜਾ ਕੇ ਇੱਥੇ ਪਾਣੀ ਦਾ ਗਿਲਾਸ ਨਹੀਂ ਚੱਕਦੇ ਬਾਹਰ ਜਾ ਕੇ ਚੱਕਣਾ ਪੈਂਦਾ ਸਾਰਾ ਕੁਛ।
ਹਮ ਥਕੇੇ ਟੁੱਟੇ ਆਓ ਭਾਵੇਂ ਭੁੱਖੇ ਹੋਵੋ। ਮੈਂ ਖੁਦ ਨਾਲ ਉਹਦੇ ਨਾ ਕਿ ਕੋਈ ਕਰਨ ਵਾਲਾ ਨੀ ਹੈ ਮਾਵਾਂ ਦੇਣ ਵਾਲੀਆਂ ਨੀ ਉੱਥੇ। ਹੈ ਨਾ, ਫੇਰ ਆਪੇ ਹੀ ਕਰ ਲੈਣ। ਹਾਂ। ਸਾਡੇ ਵੀ ਇੱਥੋਂ ਗਏ ਸੀ ਨਾ ਭੂਆ ਦਾ ਮੁੰਡਾ ਜਿਹੜੀ ਮਤਲਬ ਭੈਣ ਲਉਂਦੀ ਪਈ ਨਾ ਭੂਆ ਦੀ ਕੁੜੀ ਘਰ ਆਉਂਦੀ ਉਹਦੀ, ਭਰਾ ਜ਼ਿਆਦਾ ਮਰ
ਹ
ਤੇ ਉਹ ਵੀ ਇਧਰ ਕੋਈ ਕੰਮ ਕਰਕੇ ਰਾਜ ਰਾਜੀ ਨਹੀਂ ਸੀ ਭਾਂਡੇ ਨੀ ਚੁੱਕ ਕੇ ਰਾਜੀ ਹੁਣ ਜਦ ਪਤਾ ਹੈ ਕਿ ਸਾਰਾ ਕੰਮ ਆਪ ਹੀ ਕਰਨਾ ਹੈ। ਕਰਦੇ ਹੁਣ ਆਪੇ ਮਜਬੂ ਕਹਿੰਦਾ ਮਜਬੂਰੀਆਂ, ਆਹ ਬਿਲੁ ਹਾਂ, ਬਿਲਕੁਲ ਸਹੀ ਕਹਿ ਰਹੇ ਹੋ ਅਲਾਰਮ ਜਿੱਥੇ ਜਿੱਥੇ ਚਾਰ-ਚਾਰ ਪੰਜ-ਪੰਜ ਅਲਾਰਮ ਤੇ ਨੀ ਉੱਠਦੇ ਉੱਥੇ ਇੱਕੋ ਆਵਾਜ਼ ਤੇ ਉੱਠਣਾ ਪੈਂਦਾ ਪਤਾ ਕੰਮ ਹੈਗਾ ਹੈ।
ਉਹ ਟੈਨਸ਼ਨ ਨਾਲ ਨੀਂਦ ਵੀ ਨਹੀਂ ਆਉਂਦੀ ਕੱਲੇ ਹੋ ਕੇ ਵੈਸੇ ਹੀ ਨੀ ਪਤਾ ਲੱਗਦਾ। ਕੀ ਜਾਣਾ ਹੀ ਜਾਣਾ ਹੁਣ ਕੰਮ ਤੇ, ਹਾਂਜੀ-ਹਾਂਜੀ। ਆਪਣੇ ਆਪ ਬੱਚਾ ਹੌਲੀ-ਹੌਲੀ ਠੀਕ ਹੋ ਜਾਂਦਾ।
ਹੁਣ ਨਾ ਹੀ ਫਾਇਦਾ ਸਟਰਗਲ ਲੈ ਲਈਏ ਬਟ ਮਤਲਬ ਲਾਈਨ ਮੌਸਮ ਬਹੁਤ ਅੱਛਾ ਬਾਹਰ ਦਾ ਮਤਲਬ ਅਗਰ ਇੱਕ ਵਾਰੀ ਕੋਈ ਚਲੇ ਗਿਆ ਨਾ ਮੈਨੂੰ ਨੀ ਲੱਗਦਾ ਕੋਈ ਸੌਖਾ ਮੁੜ ਮੁੜੇਗਾ ਉਥੋਂ ਬਾਹਰ ਬਾਹਰੋਂ ਬਾਹਰ
ਉਹ ਤਾਂ ਹੈ ਹੀ ਹੈ ਉਹ ਇੱਧਰ ਵੀ ਕੰਮ ਹੀ ਹੈ ਉੱਧਰ ਵੀ ਕੰਮ ਹੈ ਸਾਰਾ ਕੁੱਛ ਹੈ ਹੀ ਹੈ।
ਹਾਂ ਨਹੀਂ ਕੰਮ ਤਾਂ ਚਲੋ ਕੰਮ ਤਾਂ ਚਲੋ ਹੈ ਨੀ ਲੇਕਿਨ ਇੱਥੇ ਕੰਮ ਦੀ ਮਤਲਬ ਵੈਲਿਊ ਨਹੀ ਹੈ ਨਾ ਇੱਥੇ ਅ ਮਤਲਬ ਕੰਮ ਕਰਾ ਰਹੇ ਉੱਥੇ ਮਤਲਬ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਦੀ ਵੈਲਉ ਹੋਏਗੀ ਪਰ ਤੁਸੀਂ ਮਤਲਬ ਐਕਸਟਰਾ ਕੰਮ ਕਰ ਰਹੇ ਹੋ ਤੁਹਾਨੂੰ ਐਕਸਟਰਾ ਮਿਲਣਗੇ ਵੀ।
ਹਾਂਜੀ, ਹਾਂਜੀ। ਉਹੀ ਨਾ ਓਵਰ ਟਾਈਮ ਕਰਕੇ ਇੱਥੇ ਦਿੰਦੇ ਨੀ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ ਓਵਰ ਟਾਈਮ ਤੇ ਤਾਂ ਫੇਰ ਮਿਲਦੇ ਆ ਉਧਰ। ਇੱਧਰ ਪੈਸੇ
ਅਜੇ ਤੱਕ ਤੇ ਹੁਣ ਤੁਸੀਂ ਇੱਥੋਂ ਮਤਲਬ ਟੀਚਰਸ ਦੀ ਲਗਾ ਲੋ ਜੋਬ ਹੈ ਤੇ ਟੀਚਰਸ ਨੂੰ ਕੀ ਮਿਲਦਾ ਵੇ।
ਅਗਰ ਸਟਾਰਟਿੰਗ ਵੀ ਦੋ ਦੋ ਤਿੰਨ ਤਿੰਨ ਹਜ਼ਾਰ ਤੋਂ ਹੁੰਦੀ ਟੀਚਰਾਂ ਦੀ ਤੇ ਉੱਥੇ ਤੁਸੀਂ ਦੇਖੋ ਘੰਟੇ ਦਾ ਪੜਾਉਣ ਦਾ ਇਨਾ ਮਿਲ ਰਿਹਾ ਤੁਹਾਨੂੰ।
ਹਾਂਜੀ -ਹਾਂਜੀ। ਉੱਥੇ ਮੇਨ ਪੈਸਿਆਂ ਦੀ ਵੈਲਯੂ ਹੈ ਚਲੋ ਵੈਲਊ ਤਾਂ ਹੈ ਨਾ ਉੱਧਰ। ਉੱਧਰ ਦੇ ਪੈਸਿਆਂ ਦੀ ਇੱਧਰ ਵੈਲਿਊ ਹੋ ਜਾਂਦੀ ਹੈ।
ਇੱਥੇ ਨਾ ਬੰਦੇ ਦੀ ਵੈਲਿਊ ਨਾ ਪੜ੍ਹਦਾ ਉੱਥੇ ਦੇਖੋ ਕੰਮ ਦੀ ਵੈਲਿਊ ਬੰਦੇ ਦੀ ਮਤਲਬ ਸਕਿਲਜ ਦੀ ਵੈਲਊ ਹੋਈ ਕਿੰਨੀ।
ਹਾਂਜੀ, ਹਾਂਜੀ। ਸਾਰਾ ਕੁਛ ਠੀਕ ਹੈ ਰੂਲਸ ਰੈਗੂਲੇਸ਼ਨ ਸਾਰਾ ਕੁਛ ਵਧੀਆ ਉੱਧਰ। ਮੈਂ ਕੋਈ।
ਦੇਖ ਹੁਣ ਤੁਸੀਂ ਇੰਨਾ ਕ੍ਰਾਈਮ ਵੱਧ ਰਿਹਾ, ਬਾਹਰ ਦੇ ਮੁਲਕ ਕਦੇ ਬਾਹਰ ਦੇ ਮੁਲਕ ਦੇ ਓ ਕਦੀਤੁਹਾਡੇ ਨਾਲ ਉਚੀ- ਨੀਵੀਂ ਮਿਲਦੀ ਹੈਗੀ ਤਾਂ ਮਿਲਦੀ ਨਾਲ -ਨਾਲ ਉਹਸਾਡੀ ਮਰਜੀ ਏ ਕੁਝ ਕਰਨ ਦੀ
ਦੁਬਾਰਾ ਕਰਨ ਦੀ, ਹਾਂਜੀ। ਇੱਥੇ ਕੋਈ ਰੈਗੂਲੇਸ਼ਨ ਹੀ ਨਈ ਹੈ, ਕੋਈ ਸਕੂਲ ਜਾਣਾ ਤਾਂ ਟ੍ਰੈਫਿਕ ਚ, ਫਸ ਜਾਓ ਵੈਸੇ ਕਿੱਥੇ, ਮਾਰਕੀਟ ਜਾਣਾ ਤਾਂ ਟ੍ਰੈਫਿਕ
ਹਮ, ਉੱਥੇ ਤਾਂ ਪਤਾ ਹੈ ਜਿਵੇਂ, ਹੁਣ ਮੇਰਾ ਮਤਲਬ ਹਮ, ਮੇਰਾ ਹੁਣੇ ਭਰਾ ਦਸਦਾ ਹੁੰਦਾ ਨਾ, ਕਿ ਜਿਵੇਂ ਬਾਹਰ ਅਗਰ ਸਕੂਲ ਦੀ ਬੱਸਿਸ ਦਾ ਇਨਾ ਅਲੱਗ- ਅਲੱਗ ਦੀ ਰੋਡ ਬਣੀ ਹੁੰਦੀ ਏ, ਅਗਰ ਉਹਨਾਂ ਦੀ ਕੋਈ ਸਕੂਲ ਬੱਸ ਕੋਈ ਲਾਂਘ ਰਹੀ ਨਾ ਤੇ, ਕੋਈ ਕਾਰ ਹਿਮਤ ਨ ਅੱਗੋਂ ਕਰੋਸ ਅਜੇ ਕੋਲ ਕਰੋਸ ਵੀ ਕਰ ਜੇ ਨਾ, ਅੱਗੇ ਮਤਲਬ ਇੱਕ ਲਾਈਨ ਦੇ ਪਾਰ ਵੀ ਹੋ ਜਾਏ ਤੇਦੇ ਮਤਲਬ ਐਵੇਂ ਚਲਾਨ ਕਟਿਆ ਜਾਵੇ ਪਤਾ ਛੋਟੇ- ਛੋਟੇ ਬੱਚੇ ਨੇ ਸਾਰੇ
ਹਾਂਜੀ- ਹਾਂਜੀ ਉਹ ਵੀ ਬੱਸ ਵੇਲੇ ਵੀ ਰੋਕਦੇ ਆ, ਪਹਿਲਾਂ ਐਗਜਿਟ ਹੋਏਗਾ, ਅਸੀਂ ਨਿਕਲਾਂਗੇ, ਫੇਰ ਤੁਸੀਂ ਜਾਣਾ ਓ ਵਾਈਕਲ ਦਬਿਆਂ, ਵੀ ਰੁਕ ਜਾਂਦੇ ਆ ਪਾ
ਬਾਹਰ ਦੇ, ਰੂਲਸ, ਤਾਂ ਬਹੁਤ ਅੱਛੇ
ਇੱਧਰ ਕੋਈ ਹੈ ਹੀ ਨਈ, ਜਿਹੜਾ ਆ ਰਿਹਾ ਮੈਂ ਪਹਿਲਾਂ ਜਾਵਾਂ, ਜਿਹੜਾ ਆ ਰਿਹਾ ਮੈਂ ਪਹਿਲਾਂ ਜਾਵਾਂ
ਸਾਡੇ ਇੱਥੇ ਹਾਂ ਬਸ ਕਿੱਥੋਂ ਵੀ ਕੱਢ ਲੈਂਦੇ ਨੇ, ਗੱਡੀਆਂ ਕੋਈ ਪਰਵਾਹ ਨਈ, ਅਗਲੇ ਪਿੱਛੇ ਦੀ
ਉਹ ਤਾਂ ਹੈ ਏ, ਜਿਥੇ ਮਰਜ਼ੀ ਵੱਜੇ ਕੁਛ ਨੀ ਪਤਾ
ਹੋਰ ਦੱਸੋ?
ਬਸ ਵਧੀਆ- ਵਧੀਆ ਬਣਾਓ ਤੁ ਗੈਸਟ ਆ ਰਹੇ ਐ
ਹਾਂ, ਬਸ। ਹੁਣ ਤੁਸੀਂ ਮੈਨੂੰ ਦੱਸਿਆ ਨਾ ਵੜਾ-ਪਾਓ, ਮਤਲਬ ਇੱਕ ਇਹ ਡਿਸ਼ ਬਣਾ ਲੈਣੀ, ਬਾਕੀ ਪਨੀਰ ਵਗੈਰਾ ਦੇਖਣੀ ਆ
ਹਾਂਜੀ, ਪਨੀਰ ਨੂੰ ਕਰਲੋ
ਸ਼ਾਹੀ ਪਨੀਰ, ਦਾ ਥੋੜਾ ਹਾਂ ਸ਼ਾਹੀ ਪਨੀਰ ਬਣਾ, ਦਿੰਨੀਂ ਆ ਓ ਮੈਨੂੰ ਆਦਾ ਨਾਲ ਇੱਕ, ਮਿਕਸ ਵੈਜ ਹਾਂ।
ਖਾਈ ਜਾਂਦੀ ਨਈ ਗਰਮੀ ਚ, ਤਾਂ ਥੋੜ੍ਹੀ-ਥੋੜੀ ਆ ਵੈਸੇ। ਹਾਂਜੀ। ਅਸੀਂ ਸਾਰੀ, ਸਬਜ਼ੀਆਂ ਨੂੰ ਫ੍ਰਾਈ ਕਰ ਲੈਂਨੇ ਆ ਨਾ।
ਅੱਛਾ-ਅੱਛਾ,, ਅੱਛਾ। ਪਾਲਕ ਨੂੰ ਤੜਕਾ ਲਾ ਕੇ, ਫ਼ਿਰ ਐਵੇਂ ਰਿੱਝਣ ਆਸਤੇ ਛੱਡ ਦਿੰਦੇ ਹੋ।
ਹਾਂਜੀ-ਹਾਂਜੀ, ਤੇਲ ਪਾ ਕੇ ਨਾ ਫੇਰ ਲਸਣ, ਅਦਰਕ ਪਾ ਕੇ ਫਿਰ ਉਹਦੇ ਚ ਪਾ ਕੇ, ਮਿਕਸ ਕਰਕੇ,। ਉਹ ਮਸਾਲੇ-ਮਸੂਲੇ ਆਪਣੇ ਪਾਓ
ਹਾਂ ਬਣਾਨੀ ਮੈਂ ਵੀ ਏਦਾਂ ਈ ਏ,। ਮੈਂ ਕਿਆ ਚਲੋ ਇੱਕ ਵਾਰੀ ਕਨਫਰਮ ਕਰ ਲਾ ਕਿ, ਪਤਾ ਸੁੱਕੀ ਵੀ ਆਪਾਂ ਬਣਾਉਂਦੇ ਨੇ। ਮੈਂ ਭੈ ਜਿਵੇਂ ਆਲੂ ਗੋਭੀ, ਵਗੈਰਾ ਬਣਾ ਸੁੱਕੀ, ਉਵੇਂ ਸਾਰੀ ਸਬਜ਼ੀਆਂ ਵੀ ਕਈ ਸੁੱਕੀਆਂ ਵੀ ਬਣਾ ਦਿੰਦੇ ਨੇ, ਪਰ ਉਹ ਸਵਾਦ ਨਈ, ਆਉਦਾ ਫਿਰ।
ਇਹ ਮਿਕਸ ਵੈਜ, ਦਾ ਜ਼ਿਆਦਾ ਸਵਾਦ ਆ ਦਾ ਜਦੋਂ ਫਰਾਈ ਹੋਈ ਹੁੰਦੀ ਏ ਨਾ, ਜਿਵੇਂ ਬਾਹਰ ਦੀ ਤਰ੍ਹਾਂ ਉਵੇਂ ਬਣਦੀ ਏ, ਜਿਵੇਂ ਹੋਟਲ ਦੀ ਸਬਜ਼ੀ ਹੁੰਦੀ ਏ,
ਹੈਲੋ, ਬਿਲਕੁਲ-ਬਿਲਕੁਲ ਬਣਾਨੀਂ ਆਂ, ਬਸ ਲੱਗਾ ਕੰਮ ਸੋਚਦੀ ਪਈ ਆਂ, ਨਾਲ ਮੇਡ ਨੂੰ ਫੋਨ ਕਰਲਾਂ, ਅੱਜ ਆਜੇ ਘਰ, ਤੇ ਕੰਮ ਕਰਾ ਜੇ ਕੰਮ ਹੋ ਜਾਣਾ, ਕਰਨੀਆਂ ਨਾ ਮੇਡ ਨੂੰ ਚਲੋ ਠੀਕ ਐ ਫੇਰ, ਹੈਨਾ ਮੈਂ ਆਪਣੀ ਮੇਡ ਨੂੰ ਫੋਨ, ਕਰਾਂ। ਹੈਲੋ, ਸਾਸੀਕਾਲ, ਸਾਸ਼ੀਕਾਲ।